ਸਤ ਸ੍ਰੀ ਅਕਾਲ ਜੀ।
ਸਤ ਸ੍ਰੀ ਅਕਾਲ, ਹਾਂਜੀ ਕੀ ਹਾਲ ਆ।
ਵਧੀਆ- ਵਧੀਆ ਤੁਸੀਂ ਸੁਣਾਓ ਬੜੇ ਦਿਨਾਂ ਬਾਅਦ ਯਾਦ ਕੀਤਾ। ਹੁਣ ਤਾਂ ਪਤਾ ਨੀ ਕੀ - ਥੇ ਬਿਜ਼ੀ ਹੋਏ ਦੇ ਓ, ਤੁਸੀਂ ਐਨੇ ਦਿਨ ਹੋ ਗੇ ਦੱਸੋ।
ਹਾਂਜੀ- ਹਾਂਜੀ ਪਤਾ ਕੀ ਗੱਲ ਆ। ਸਾਰੇ ਆਏ ਗਏ ਹੁੰਦੇ ਆ। ਫੇਰ ਮੇਰੇ ਬੇਟੇ ਦੀ- ਤਬੀਅਤ ਠੀਕ ਨੀ ਸੀ। ਓ ਵੀ ਦੇਖਣਾ ਹੁੰਦਾ। ਦੂਜੀ ਗੱਲ ਘਰ- ਤੇ ਅਹ ਮੇਟਸ ਨੀ ਆ ਰਹੀਆਂ ਸੀਆਂ। ਬੋ ਦਿਨ ਹੋ ਗਏ ਕੰਮ ਵਾਲੀਆਂ ਆਉਂਦੀਆਂ ਨੀ ਆ। ਫੇਰ, ਓਥੇ ਆ ਕੇ ਸਾਰਾ ਕੰਮ ਖ਼ਰਾਬ ਹੋ ਜਾਂਦਾ।
ਤੇ ਵੇਖੋ ਕ ਹੁਣ- ਬੰਦੇ ਨੇ ਕੰਮ ਅਲੀਆਂ ਵੀ ਲਵਾਈਆਂ ਹੋਣ, ਤੇ ਆਪਣਾ ਛੁੱਟੀਆਂ ਕਰਨ, ਫੇਰ ਚੰਗਾ ਜਿਆ ਨੀ ਲੱਗਦਾ। ਫੇਰ ਏਨਾਂ ਨੂੰ ਪੇਮੈਂਟ ਵੀ- ਪੂਰੀ ਚਾਈਦੀ ਹੁੰਦੀ ਏ, ਦੱਸੋ। ਜਾਂ ਤੇ ਜਿੰਨੀ ਤੁਸੀਂ ਛੁੱਟੀਆਂ ਲਿੱਤੀਆਂ ਨੇ ਓਨੇ ਤੁਸੀਂ ਵਿੱਚੋਂ ਪੈਸੇ ਕੱਟ ਲਓ ਏਨਾਂ ਦੇ, ਤਾਂ ਸਮਝ ਆਏਗੀ ਏਨਾਂ ਨੂੰ।
ਠੀਕ ਗੱਲ ਆ, ਆ ਕੀ ਕਰਦੀਆਂ ਨੇ, ਮੀਨੇ 'ਚ ਏਨਾਂ ਨੇ ਨਾ- ਇੱਕ ਬਹਾਨਾ ਲਾਣਾ ਵੀ, ਅਸੀਂ ਬਮਾਰ ਆਂ। ਫੇਰ ਬੰਦਾ ਕੈਂਦਾ- ਚਲੋ, ਬਮਾਰ ਦੇ ਕੀ ਪੈਸੇ ਕੱਟਣੇ ਆ, ਹਨਾ। ਫੇਰ ਇੱਕ ਕੈਂਦਾ ਵੀ, ਇੱਕ ਅੱਧੇ ਦਿਨ ਤਾਂ ਫੋਨ ਈ ਨੀ ਚੱਕਦੀਆਂ।
ਅੱਛਾ।
ਐਂ ਕਰ ਕਰਕੇ ਇੰਨੇ ਬਹਾਨੇ ਲਾਉਂਦੀਆਂ, ਇੰਨੇ ਬਹਾਨੇ ਲਾਉਂਦੀਆਂ ਨੇ ਫੇਰ ਮੁੜ ਕੇ ਫੇਰ ਇਹਨਾਂ ਨੂੰ, ਜੇ ਮਾੜਾ ਮੋਟਾ ਕੁਛ ਕਹਿ ਦੋ ਮੁੜ ਕੇ ਇਹ ਕਹਿੰਦੀਆਂ ਅਸੀਂ ਆਉਣਾ ਨੀ ਆ, ਫੇਰ ਦੂਜੀਆਂ ਲੱਭਣ ਨੂੰ ਫੇਰ ਦੂਜੀਆਂ ਉਹਨਾਂ ਤੋਂ ਜ਼ਿਆਦਾ ਇਹ ਨਿਕਲਦੀਆਂ ਨੇ, ਵੀ ਚੱਜ ਨਾਲ ਕਰਦੀਆਂ ਨਹੀਂ ਕਰਦੀਆਂ ਕੰਮ, ਇਹ ਵੀ ਨਹੀਂ ਪਤਾ ਹੁੰਦਾ। ਸਾਰੀ, ਕਿਉਂਕਿ ਮੈਨੂੰ ਇੰਨਾ ਪਤਾ ਕਿ ਹੁਣ ਦੇ ਟਾਈਮ ਦੇ ਵਿੱਚ, ਇੱਕ ਕੰਮ ਵਾਲੀ ਨਾ ਰੁੱਸੇ ਠੀਕ ਆ, ਦੂਜਾ ਰੱਬ ਨਾ ਰੂਸੇ ਬਸ, ਆਹੀ
ਹਾਂਜੀ, ਹਾਂਜੀ ਆਹ ਤਾਂ ਹੈ ਹੀ ਬਾਕੀ ਵੇਖੋ ਫੇਰ ਸਾਰਾ, ਗੈਸਟ ਗੁਸਟ ਆਏ ਹੁਣ ਹਾਂਜੀ ਇਹ ਤਾਂ ਜੁਆਇੰਟ ਫੈਮਿਲੀ ਹੋਏ ਨਾ, ਆਪਣਾ ਵੱਡੀ ਫੈਮਿਲੀ ਹੋਏ ਫਿਰ ਰੋਟੀ-ਰੂਟੀ ਵੀ ਆਪੇ ਹੀ ਬਣਾਉਣੀ, ਨਾਲੇ ਬੰਦਾ ਸਾਰਾ ਦਿਨ ਰਸੋਈ ਲੱਗਿਆ ਰਹਿੰਦਾ, ਚਲ ਸਾਫ਼ ਸਫ਼ਾਈ ਕਰਨ ਵਾਲਾ ਤਾਂ ਕੋਈ ਹੋਏ।
ਹੁਣ ਮੈਂ ਤੁਹਾਨੂੰ ਦੱਸਦੀ ਹਾਂ, ਅਹ ਮੇਰੇ ਪੇਕੇ ਰੋਟੀ ਆਪ ਜੀ ਨੂੰ, ਸਾਰੇ ਕਿਸੇ ਨੂੰ ਬਾਈ ਆ ਕੰਮ ਵਾਲੀ। ਤੇ ਉੱਥੇ ਜਿੱਦਾਂ, ਮੇਰੀਆਂ ਸਿਸਟਰਸ ਨੇ ਛੋਟੀ ਸਿਸਟਰ, ਉਹਨੂੰ ਗਵਰਮੈਂਟ ਜੋਬ ਆ।
ਅੱਛਾ ਅੱਛਾ, ਹਮ।
ਠੀਕ ਹੈ, ਸਾਰੇ ਕਿਤੇ ਜਾਣਾ ਹੁੰਦਾ, ਆਣਾ ਹੁੰਦਾ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਆ। ਤਾਂ ਅਸੀਂ ਉੱਥੇ, ਰੋਟੀ ਵਾਲੀ ਵੀ ਲੱਗੀ ਹੁੰਦੀ ਹੈ ਸਾਡੇ ਤਾਂ, ਇੰਨੀਆਂ ਚੰਗੀਆਂ ਨੇ ਚਾਰ ਪੰਜ ਬਾਈਆਂ ਇਕੱਠੀਆਂ ਲੱਗੀਆਂ ਹੁੰਦੀਆਂ, ਇੱਕ ਨੇ ਸਾਰੇ ਵਾਸ਼ਰੂਮ ਧੋ ਦੇਣੇ ਆ ਇੱਕ ਨੇ ਪੂਰਾ ਘਰ ਦਾ ਕੰਮ ਕਲੀਨ ਕਰ ਦੇਣਾ ਸਫਾਈਆਂ, ਇੱਕ ਜਣੀ ਭਾਂਡੇ ਭੂੰਡੇ ਮਾਂਜ ਲੈਂਦੀ ਆ, ਕੱਪੜਿਆਂ ਲਈ ਵੀ ਮਸ਼ੀਨ ਆ, ਪਰ ਮੰਮੀ ਕਹਿੰਦੇ ਵੀ ਮਸ਼ੀਨ ਤੇ ਮੈਨੂੰ ਪਸੰਦ ਨਹੀਂ ਆਉਂਦੇ ਆਪਾਂ ਤਾਂ ਭਾਈ, ਹੱਥ ਨਾਲ ਹੀ ਧਵਾਵਾਂਗੇ। ਤੇ ਮੰਮੀ ਆਪਦੇ ਕੱਪੜੇ, ਸਾਰੇ ਹੱਥ ਨਾਲ ਧਵਾਉਂਦੇ ਆ।
ਹਮ।
ਫੇਰ ਮੰਮੀ ਹੁਣੀ ਗੁਰਦੁਆਰੇ ਚਲੇ ਜਾਂਦੇ ਆ, ਆਉਂਦਿਆਂ ਨੂੰ ਨਾਸ਼ਤਾ- ਨੂਸ਼ਤਾ ਬਣਾ ਦਿੰਦੀ ਆ। ਬਸ ਆਹੀ ਕੁਛ ਆ, ਤੇ ਉਹਨਾਂ ਦਾ ਚੱਲੀ ਜਾਂਦਾ ਵਧੀਆ ਕੰਮ। ਫੇਰ ਨੀ ਪਤਾ ਲੱਗਦਾ ਉੱਥੇ ਤਾਂ, ਇੱਥੇ ਇੱਕ ਤਾਂ ਕੰਮ ਵਾਲੀਆਂ ਮਿਲਦੀਆਂ ਨੀ। ਜੇ ਮਿਲ ਗਈਆਂ, ਫਿਰ ਚੱਜ ਨਾਲ ਕਰਦੀਆਂ ਨੀ ਕੰਮ, ਆਹ ਗੱਲ ਆ।
ਤਾਂ ਹੈ ਹੀ ਵੇਖੋ। ਅਗਰ ਮਿਲ ਵੀ ਗਿਆ, ਫਿਰ ਪਤਾ ਤੁਹਾਨੂੰ ਕਿੰਨੀ- ਕਿੰਨੀ ਤਾਂ ਪੇਮੈਂਟ ਹੀ ਮੰਗਣਗੀਆਂ, ਉਹਨਾਂ ਨੂੰ ਪਤਾ ਕੰਮ ਵਲੀਆਂ ਦੀ ਥੋੜ ਹੈ ਇੱਥੇ, ਤੇ ਅਸੀਂ ਹੁਣੂੰ ਜਿੰਨੇ ਮੰਗਾਂਗੇ ਓਨੇ ਮਿਲ ਹੀ ਜਾਣੇ ਨੇ।
ਆਹੀ ਗੱਲ ਆ, ਨਾਲੇ ਬੰਦਾ ਕਹਿੰਦਾ ਚਲੋ ਠੀਕ ਆ ਆਪਦੇ ਸੁੱਖ ਨੂੰ, ਵੀ ਚਲੋ ਕੋਈ ਨਾ। ਪੇਮੈਂਟ ਦੇ ਦਿੰਨੇ ਆ ਵੀ ਬੱਚਿਆਂ ਦਾ ਪੜ੍ਹਾਈਆਂ ਪੜੂਈਆਂ ਦਾ ਹੁਣ। ਵੀ ਚਲੋ ਖਿੱਚ ਖਿੱਚ ਜੀ ਨੀ ਹੋਊਗੀ ਹਨਾ। ਮੁੜਕੇ ਉਹ ਪੇਮੈਂਟ ਦੇ ਕੇ ਵੀ ਐਂ ਲੱਗਦਾ ਵੀ ਆਪਾਂ ਤਾਂ ਬਸ ਐਈ। ਸਾਫ਼ ਸਫ਼ਾਈ, ਸਾਫ਼-ਸੁਥਰਾ ਕੰਮ ਨੀ ਕਰਦੀਆਂ ਮਾੜਾ ਜਾ ਆਪਾਂ ਆਸੇ ਪਾਸੇ। ਤੇ ਹੋ ਜੀ ਏ। ਇਹਨਾਂ ਨੇ ਨਾ ਤਾਂ ਪਾਣੀ ਚੇਂਜ ਕਰਨਾ ਆ, ਨਾ ਤਾਂ ਓ ਚ ਫਰਨੈਲ ਪਾਉਣਾ ਆ। ਨਾ ਹੀ ਪੋਚਾ ਧੋਣਾ ਆ ਸਾਫ ਸੁਥਰਾ ਜਿਹੜਾ ਆਪਣੇ ਹੱਥਾਂ ਆਲਾ ਕੰਮ ਆ ਓ ਆਪਣੇ ਹੱਥਾਂ ਆਲਾ। ਇਹ ਨੀ ਕੁੱਛ ਕਰਦੀਆਂ ਇਹ ਤਾਂ ਬਸ ਘਾਲਾਂ ਮਾਲਾ ਕਰਕੇ ਚਲੋ ਜੀ ਫੇਰ ਇਹਨਾਂ ਨੇ ਦੱਸ ਦਸ, ਬਾਰਾਂ, ਬਾਰਾਂ। ਘਰ ਵੀ ਫੜੇ ਹੁੰਦੇ ਆ।
ਇਹ ਤਾਂ ਹੈਈ ਤੇ ਹੋਰ ਨਾਲੇ ਆਪਣਾ। ਹਲਕਾ ਜਾ ਇਹਨਾਂ ਨੂੰ ਟੋਕ ਦੋ ਬਈ ਇ ਇੱਥੇ ਨੀ ਸਫ਼ਾਈ ਕੀਤੀ ਉੱਥੇ ਨੀ ਕੀਤੀ। ਫੇਰ ਇਹਨਾਂ ਦੇ ਮੂੰਹ ਬਣ ਜਾਂਦੇ ਨੇ ਜੀ।
ਫੇਰ ਐਂ ਮੂੰਹ ਬਣਦੇ ਆ ਐ ਮੂੰਹ ਬਣਦੇ ਆ ਫੇਰ ਇਹਨਾ ਨੂੰ ਮਨਾਣਾ ਵੀ ਪੈਂਦਾ।
ਤੇ ਹੋਰ ਫੇਰ ਪੁੱਚ ਪੁੱਚ ਕਰਕੇ ਮਨਾਓ ਇਹਨਾਂ ਨੂੰ ਫਿਰ ਦੱਸੋ ਹੋਰ।
ਇਹਨਾਂ ਨੇ, ਤਾਂ ਵਾਲਾ ਦੁਖੀ ਕੀਤਾ ਆ, ਇਹਨਾਂ ਨੇ ਬੋ ਦੁੱਖੀ ਕੀਤਾ ਆ।
ਹਾਂਜੀ, ਐ ਤੇ ਹੈਈ ਵੇਖੋ ਹੁਣ। ਬੰਦਾ ਕਰੇ ਵੀ ਤਾਂ ਕਰੇ ਕਿ ਕੰਮ ਆਲੀਆਂ ਦੇ ਬਿਨਾਂ ਕੰਮ ਨੀ ਚੱਲਦੇ, ਅੱਜ-ਕੱਲ੍ਹ ਤਾਂ ਕੰਮ ਆਲੀਆਂ ਨੂੰ ਵੀ ਪਤਾ ਨੇ ਸਾਡੇ। ਉੱਥੇ ਕੀ ਕਹਿੰਦੇ ਨੇ? ਉਸ ਸਾਈਡ ਕਹਿੰਦੇ ਨੇ, ਹਾਊਸ ਹੈਲਪ।
ਹਾਂ।
ਕੀ ਹੈਲਪਰਸ ਹੈਗੀਆਂ ਨੇ ਨਾਲ ਈ? ਕਿ ਰਸ ਜਾਂਦੀਆਂ ਨੇ ਨਾ ਐਵੇਂ ਬੋਲੋ, ਕਿ ਕੰਮ ਲਈ ਆ ਆ ਗੀ, ਕੰਮ ਲਈ ਆ ਗੀ। ਸਾਡੀ ਨਈ ਨਈ ਹਾਊਸ ਸੈਲਪ ਕਹਿਣਾ, ਦੀਦੀ ਆਪ ਨੇ ਮੇਰੇ ਕੋ ਕੰਮ ਆਲੀ ਕੈਸੇ ਕਹਿ ਦਿੱਤਾ? ਹਾਊਸ ਹੈਲਪ ਆ ਮੈਂ ਮੈਂ ਮਦਦ
ਆਪਾਂ ਤਾਂ ਚਲੋ, ਇਹ ਆਪਸ ਚ ਗੱਲ ਕਰਦੇ ਆ। ਤਾਂ ਆਪਾਂ ਕਹਿਣੇ ਆ। ਨਹੀਂ ਤਾਂ ਇਹਨਾਂ ਨੂੰ ਆਪਾਂ ਆਂਟੀ, ਆਂਟੀ, ਆਂਟੀ, ਕਰਦੇ-ਕਰਦੇ ਆਪਾਂ ਟਾਈਮ ਪਾਸ ਕਰ ਲੈਣੇ।
ਤੇ ਪਿੱਛੇ ਮੇਰੇ ਨਾਲ ਹੋਇਆ, ਮੈਂ ਪੇਕੇ ਗਈ ਦੀ ਸੀ ਮੈਂ ਕਹਿ ਦਿੱਤਾ ਕੰਮ ਆਲੀ ਆ ਗੀ ਮੰਮੀ। ਅੱਗੋਂ ਕਹਿੰਦੀ ਲੈ ਦੀਦੀ ਕੰਮ ਆਲੀ ਨੀ ਹੁਤ ਮੈਂ ਹਾਊਸ ਹੈਲਪ ਬੋਲਦੇ ਐ। ਗਰ ਮੇ ਹੈਲਪ ਕਰਾਤੇ ਆ ਮੰਮੀ ਕਹਿੰਦੀ ਮੰਮੀ ਮੈਨੂੰ ਹੱਕਾਂ ਮਾਰੇ, ਕਿ ਕੁੱਝ ਜਵਾਬ
ਜੇ ਦੇਖਿਆ ਜਾਏ ਤਾਂ ਉਹਦੀ, ਅਹ ਹਾਊਸ ਹੈਲਪ ਤੇ ਕੰਮ ਆਲੀ, ਇੱਕੋ ਗੱਲ ਪੈ ਜਾਂਦੀ ਆ, ਬਸ ਉਹ ਇੰਗਲਿਸ਼ ਚ ਆ। ਓ ਇੰਗਲਿਸ਼ ਚ ਆ, ਆ ਹਾਂ ਪੰਜਾਬੀ ਚ ਆ। ਗੱਲ ਤਾਂ ਉੱਥੇ ਈ ਆ ਜਾਂਦੀ ਆ। ਦੇਖੋ ਜੀ।
ਕੈਣਾ ਮੈਂ ਤਾਂ ਕਹਿਣ ਲੱਗੀ ਸੀ, ਮਤਲਬ ਤਾਂ ਇੱਕੋ ਈ ਐ ਨਾ? ਮੰਮੀ ਨੇ ਅੱਖ ਮਾਰਤੀ ਕੁਛ ਕਹਿਣਾ ਨੀ ਏਨੇ ਰੁੱਸ। ਸਗੋ ਕਹਿੰਦੇ ਹਾਂਜੀ, ਦੀਦੀ ਤੁਸੀਂ ਹਾਊਸ ਹੈਲਪ ਈ ਓ ਬਸ। ਕਹਿੰਦੀ, ਉਹਨੂੰ ਜਿਆਦਾ ਅੰਗਰੇਜ਼ ਬਣਦੀ ਪਈ ਨਾ, ਬਣਨ ਦੇ
ਹੂੰ ਹੂੰ ਹੂੰ ਹੂੰ, ਕਈ ਤਾਂ ਬਹੁਤ ਚੰਗੀਆਂ, ਦੀਆਂ ਕਈਆਂ ਨੂੰ ਤਾਂ ਹੁਣ ਮੇਰਾ ਬੇਟਾ ਛੋਟਾ ਆ। ਅਹ, ਸਾਡੀ ਆਉਂਦੀ ਆ। ਉਹ ਇੰਨਾ ਮਜ਼ਾਕ ਕਰ ਉਹਨੇ ਕਦੀ ਨੀ ਬੁਰਾ ਮੰਨਿਆ, ਉਹ ਕਹਿੰਦੀ ਚਲੋ ਕੋਈ ਗੱਲ ਨੀ। ਚਲੋ, ਕਈ ਤਾਂ ਬਹੁਤ ਚੰਗੀਆਂ ਵੀ ਹੁੰਦੀਆਂ ਆਂ।
ਆਪਣਾ ਆਪਣਾ ਸੁਭਾਵ
ਸੁਭਾਅ ਹੁੰਦਾ ਜੀ ਸੁਭਾਅ ਹੁੰਦਾ, ਨਹੀਂ ਤਾਂ ਮੁੜ ਕੇ ਇਹਨਾਂ ਨੂ ਜੇ ਏ ਰੁਸ ਗਈਆਂ? ਫੇਰ ਤਾਂ ਪੁੱਛੋ ਈ ਨਾ, ਫੇਰ ਤਾਂ ਆਪਣੀ ਆਪਾਂ ਨੂੰ, ਕੰਘੀ ਕਰਨ ਦਾ ਵੀ ਟਾਈਮ ਨਹੀਂ ਮਿਲਦਾ ਫੇਰ।
ਤੇ ਹੋਰ ਹੈ ਤਾਂ ਹੈ ਹੀ ਜੀ। ਦੱਸੋ। ਹਾਂਜੀ, ਹਾਂਜੀ। ਪਿੱਛੋਂ ਮੇਰੀ
ਹਮ।
ਹਾਂਜੀ। ਪਿੱਛੋਂ, ਮੇਰੀ ਕੰਮ ਵਾਲੀ ਨਾਲ ਐਸੀੇ ਗੱਲੋਂ ਤਾਂ ਲੜਾਈ ਹੋਈ ਹੈ, ਛੱਡ ਕੇ ਗਈ ਹੈ ਇੱਥੋਂ।
ਹ
ਤੇ ਕਹਿੰਦੀ ਸੀ, ਕਹਿੰਦੀ ਬਈ ਛੁੱ ਟਟੀਆਂ ਲੈਣੀਆਂ ਨੇ। ਪਹਿਲੇ ਵੀ ਦੋ ਲਿੱਤੀਆਂ, ਫੇਰ ਦੁਬਾਰਾ ਦੋ ਲਿੱਤੀਆਂ ਇਹਨੇ, ਹੁਣ ਦੋ ਹੋਰ ਲੈਣੀਆਂ। ਮੈਂ ਕਿਆ ਪੇ ਪੇਕੇ ਵੱਲ ਚੱਲਣੀ ਆ। ਮੈਂ ਕਿਹਾ, ਚਾਰ ਛੁੱਟੀਆਂ ਤੇ ਤੇਰੀ ਇਹੀ ਹੋ ਗਈਆਂ। ਦੋ ਹੋਰ ਲਾ ਕੇ ਮੈਂ ਮੈੰ ਕਿਹਾ, ਛੇ ਹੋ ਗਈਆਂ, ਮੈਂ ਕਿਹਾ, ਤੂੰ ਤਾਂ ਛੁੱਟੀਆਂ ਹੀ ਮਹਲਾਈਆਂ ਦੀਆਂ, ਕਦੋਂ ਦੀਆਂ, ਮੈਂ ਕਿਹਾ ਤੂੰ ਤਾਂ
ਫੇਰ ਖਿਜ- ਖਿੱਜ ਚੜਦੀ ਆ। ਫਿਰ ਇਹਨਾਂ ਤੇ ਬਹੁਤ ਖਿੱਜ ਚੜਦੀ ਆ।
ਦੋ ਦਿਨ ਆਂਦੀ ਏ, ਚਾਰ ਦਿਨ ਆਏਗੀ, ਦੋ ਦਿਨ ਛੁੱਟੀ। ਚਾਰ ਦਿਨ ਆਏਗੀ, ਦੋ ਦਿਨ। ਮੈਂ ਕਿਹਾ, ਐਵੇ ਨੀ ਚੱਲੇਗਾ। ਆਪਣਾ ਪੇਮੈਂਟ ਵੀ ਤੁਹਾਨੂੰ ਪੂਰੀ ਚਾਹੀਦੀ। ਮੈਂ ਕਿਹਾ, ਮਹੀਨੇ ਦੀ ਦੋ ਛੁੱਟੀਆਂ ਤੱਕਨ ਤਾਂ ਠੀਕ ਏ ਵੇਖ, ਮੈਂ
ਉਹੀ ਵੀ ਸਾ ਜਿਵੇਂ, ਤੁਸੀਂ ਮਿਹਨਤ ਕਰਦੇ ਹੋ, ਉਵੇਂ ਸਾਡੇ। ਘਰਦੇ ਵੀ ਮਿਹਨਤ ਕਰਦੇ ਆ। ਤਾਂਹੀ, ਤੁਹਾਨੂੰ ਪੈਸੇ ਜਾਂ ਸਾਡੇ ਥੋੜ੍ਹੀ ਦਰਖੱਤ ਲੱਗਿਆ ਹੋਇਆ, ਪੈਸਿਆਂ ਦਾ। ਵੀ ਤੋੜਤੇ ਤੇ ਦੇਤੇ, ਭਾਈ। ਤੁਹਾਨੂੰ ਤੋੜਤੇ ਤੇ ਦੇਤੇ।
ਹਾਂਜੀ, ਐਹ ਤਾਂ ਹੈ। ਵੇਖੋ, ਮੈਂ ਤਾਂ ਕਹਿ ਦਿੱਤਾ। ਮੈਂ ਕਿਹਾ
ਦੇਖਿਆ ਜਾਵੇ, ਦਿਨ ਦਾ ਇਹਨਾਂ ਨੂੰ ਡੇਢ -ਡੇਢ ਸੌ ਰੁਪਏ ਇੱਕ ਕੰਮ ਦਾ ਇੱਕ ਦਿਨ ਦਾ ਜਾਂਦਾ। ਜੇ ਦੇਖੇ, ਹਿਸਾਬ ਲਾਇਆ ਜਾਵੇ
ਤੇ ਐ ਤਾਂ ਹੈ ਹੀ, ਸਗੋਂ ਮੈਂ ਤਾਂ ਸਗੋਂ ਕਹਿਤਾ ਮੈਂ ਕਿਹਾ ਮਹੀਨੇ ਦੀ ਦੋ ਛੁੱਟੀਆਂ ਤਕਨ ਤਾਂ ਠੀਕ ਹੈ ਕੋਈ ਪੇਮੈਂਟ ਨੀ ਕੱਟ ਕਟਣੀ ਮੈਂ ਕਿਹਾ ਉਸ ਤੋਂ ਬਾਅਦ ਮੈਂ ਪੇਮੈਂਟ ਕੱਟਣਾ ਸਟਾਰਟ ਕਰ ਦਾਂਗੀ ਐਨੀ ਮੈਂ ਗੱਲ ਕੀਤੀ ਤੇ ਆਪਣਾ ਰੁਸ ਕੇ ਚਲੀ ਗਈ ਅਗਲੇ ਦਿਨ ਉਹ ਆਈ ਈ ਨੀ
ਫਿਰ ਕਿੱਦਾਂ ਕੀਤਾ ਤੁਸੀਂ ਭੈਣ ਜੀ।
ਹੁਣ ਮੈਂ ਲੱਭਦੀ ਪਈ ਆ ਸਗੋਂ ਤੁਸੀਂ ਦੱਸੋ ਕੋਈ ਹੈ ਚੰਗੇ ਕੰਮ ਵਾਲੀ ਤੇ ਐਸ
ਅਸੀਂ ਤਾਂ ਆਪ ਇਹਨੂੰ ਹਟਾਉਣਾ ਆ ਪਤਾ ਕੀ ਗੱਲ ਆ? ਇਹ ਕੱਲੀ ਲੱਗੀ ਹੋਈ ਆ। ਠੀਕ ਆ। ਤੇ ਅਸੀਂ ਕਹਿਨੇ ਆ ਵੀ ਇਕ ਘਰ 'ਚ ਦੋ ਜਣੀਆਂ ਹੋਣ, ਜਿੱਦਣ ਇਕ ਨੀ ਆਈ ਉੱਦਨ ਦੂਜੀ-ਦੂਜੀ ਦਾ ਕੰਮ ਕਰ ਲੂਗੀ ਤੇ ਜੇ ਇਹ ਨੀ ਆਈ ਫਿਰ ਇਹ ਉਹਦਾ ਕਰ ਲੂਗੀ। ਨਾਲੇ ਸਾਫ ਸੁਥਰਾ ਕਪ ਹੁੰਦਾ। ਹੁਣ ਆਹ ਕੀ ਕਰਦੀ ਏ, ਇਹ ਆਉਂਦੀ ਨੀ ਮੇਰੀਆਂ ਹੁਣ ਨਨਾਣਾਂ ਨੀ ਆ ਇਹਨੇ ਆਉਣਾ ਨੀ ਆ ਮੁੜ ਕੇ ਸਾਰਾ ਕੰਮ ਕੱਲੇ ਦੇ ਪੈ ਜਾਂਦਾ ਤਾਂ ਦੋ ਰੱਖੋ ਇਕ ਤਾਂ ਸਾਫ਼-ਸਫ਼ਾਈ ਨਾਲ ਵੀ ਕੰਮ ਕਰਦੀਆਂ ਨੇ ਦੂਜਾ ਇਹ ਆ ਬੀ ਜੇ ਕਿਸੀ ਨੇ ਇਕ ਅੱਧੀ ਨੇ ਛੁੱਟੀ ਕਰਨੀ ਵੀ ਆ ਤਾਂ ਉਹਦਾ ਕੰਮ ਇੱਕ ਜਣੀ ਕਰ ਲੈਂਦੀ ਆ, ਆਹਾ ਗੱਲ ਆ। ਹੁਣ ਇਹ ਅਸ ਅਸੀਂ ਤਾਂ ਆਪ ਲੱਭਦੇ ਏ ਨਾ ਕਾਲਾ-ਮਾਲਾ ਬਹੁਤ ਕਰਦੀ ਏ, ਸਾਫ਼ ਸੁਥਰਾ ਕੰਮ ਨੀ ਕਰਦੀ। ਤਾਂ ਕਰਕੇ, ਅਸੀਂ ਹੋਰ ਇੱਕ ਲੱਭਦੇ ਆ।
ਹਾਂਜੀ ਹਾਂਜੀ, ਐ ਤਾਂ ਹੈ ਹੀ ਨਾਲੇ ਆਪਨਾ
ਹੋਰ ਮ ਭੈਣ ਜੀ ਤੁਸੀਂ ਸੁਣਾਓ ਕੋਈ ਗੱਲਬਾਤ
ਨਹੀਂ ਬਸ-ਬਸ ਸਭ ਵਧੀਆ ਸਗੋਂ ਮੈਂ ਯਾਦ ਕਰਦੀ ਸੀ ਤੁਹਾਨੂੰ ਤੁਸੀਂ ਫ਼ੋਨ ਕੀਤ ਤਾ ਬੜਾ ਚੰਗਾ ਲੱਗਿਆ ਘੱਟ ਤੋਂ ਘੱਟ ਟੈਮ ਕੱਢ ਕੇ ਤੁਸੀਂ ਫੋਨ ਤਾਂ ਕੀਤ ਤਾਂ ਨੀ ਤੁਸੀਂ ਤੇ ਯਾਦ ਵੀ ਨੀ ਕਰਦੇ
ਹੁਣੀ ਆ ਅੱਜ ਦੇ ਟਾਈਮ 'ਚ ਕਿਸੇ ਨੂੰ ਕਿਸੇ ਕੋਲ ਸਮਾਂ ਨਈ ਆ ਪਰ ਆਪਾਂ ਨੂੰ ਸਮਾਂ ਕੱਢਣਾ ਪੈਂਦਾ ਆ
ਐਹ ਤਾਂ ਹੈ ਈ
ਕਿਉਂਕਿ ਜਿੰਨਾ ਚਿਰ ਅਸੀਂ ਵਰਤਾਂਗੇ ਨੀ ਇੱਕ ਦੂਜੇ ਨਾਲ ਕਿੱਦਾਂ ਪਤਾ ਲੱਗੂਗਾ ਕਿਵੇਂ ਸਾਨੂੰ ਆਈਡ ਸਾਈਡ ਦਾ ਪਤਾ ਲੱਗੂ
ਹਾਂਜੀ, ਹਾਂਜੀ
ਆਹ ਗੱਲ ਆ ਜੀ ਸਾਰੀ ਹੋਰ ਤਾਂ ਕੋਈ ਗੱਲ ਨੀ।
ਐਹ ਤਾਂ ਹੈ ਹੀ ਭੈਣ ਜੀ ਕੋਈ ਨੀ ਤੁਸੀਂ ਜਦੋਂ ਫਰੀ ਹੋਵੋਗੇ ਨਾ ਕਦੀ ਚੱਕਰ ਲਾਣਾ ਮੇਰੇ ਵੱਲ ਵੀ ਲੱਗੇ।
ਤੁਸੀਂ ਵੀ ਤੁਸੀਂ ਵੀ ਕਦੀ ਵੀ ਜਦੋਂ ਵੀ ਸਾਮ ਚ ਫਰੀ ਹੋਵੋ
ਹਾਂਜੀ, ਹਾਂਜੀ ਨਈ ਮੈਂ ਤਾਂ ਸਗੋਂ ਕੰਮ ਆਲੀ ਲੱਭਦੀ ਸੀ ਤੁਹਾਨੂੰ ਕੋਈ ਮਿਲੇ ਤੇ ਦੱਸਣਾ ਮੈਨੂੰ ਵੀ ਫੇਰ ਨਈ ਮੈਨੂੰ ਮਿਲੀ ਮੈਂ ਤੁਹਾਨੂੰ ਦੱਸਾਂਗੀ
ਕਣੀਆਂ ਹੋਣੀਆਂ ਚਾਹੀਦੀਆਂ ਏ ਆ ਇਹ ਸਾਫ਼ -ਸੁਥਰਾ ਵੀ ਕੰਮ ਹੋ ਜੇਆ ਕਰੂਗਾ। ਤੇ ਦੀਆ‌ ਗਿਆਰਾਂ ਬਾਰਾਂ, ਪੰਦਰਾਂ-ਪੰਦਰਾਂ ਸਾਲ ਹੋ ਜਾਂਦੇ ਆ ਹੜਦੀਆਂ ਨੀ ਉਹ ਘਰ ਦੇ ਮੈਂਬਰ ਆਗੂ ਹੁੰਦੀਆਂ ਨੇ ਇਮਾਨਦਾਰ ਵੀ ਹੁੰਦੀਆਂ ਨੇ ਆਪਾਂ ਉਹਨਾਂ ਨੂੰ ਸਾਰਾ ਘਰ ਸੌਂਪ ਸਕਦੇ ਆ। ਆਹ ਗੱਲਾਂ ਹੁੰਦੀਆਂ
ਨਾਲੇ ਤੁਹਾਨੂੰ ਪਤਾ ਅੱਜ ਕੱਲ ਤਾਂ ਵਿਸ਼ਵਾਸ ਵੀ ਨਈ ਕਰ ਸਕਦੇ ਕਿਸੇ ਤੇ
ਨਈ ਕਰ ਸਕਦੇ ਜੀ ਅੱਜ ਕੱਲ੍ਹ ਸਮਾਂ ਏਨਾ ਖ਼ਰਾਬ ਆ ਆਪਣਿਆਂ ਤੇ ਵਿਸ਼ਵਾਸ ਨੀਂ ਕਰ ਸਕ
ਤੇ ਹੋਰ ਐਹ ਤਾਂ ਹੈ ਹੀ ਭੈਣਜੀ ਦੱਸੋ ਕੱਲਯੁਗ ਜਿਹਾ ਚੱਲਿਆ ਤੈ ਹੁਣ ਬੰਦਾ ਕਰੇ ਵੀ ਤੇ ਕੀ ਕਰੇ।
ਇੰਨੇ ਆ ਰੇ ਆ ਥੋਨੂੰ ਕੀ ਦੱਸੀਏ
ਤੇ ਹੋਰ ਛੋਟਾ ਹੋਏ ਚਾਹੇ ਵੱਡਾ ਬੱਚਾ ਹੋਏ ਡਰ ਤਾਂ ਵੇਖੋ ਮ ਮਾਂ ਪਿਓ ਨੂੰ ਲੱਗਦਾ ਹੀ ਲੱਗਦਾ ਹੁਣ
ਸਹੀ ਗੱਲ ਆ ਅੱਜ ਦੇ ਟਾਈਮ ਚ ਤਾਂ ਬੜਿਆ ਨੇ ਵੀ ਆਪਣਾ ਧਿਆਨ ਦੇਣਾ ਚਾਹੀਦਾ ਮਾਰ ਕੀਟ ਜਾ ਰਹੇ ਹੋ ਕਿਤੇ ਜਾ ਰਹੇ ਹੋ ਕੋਈ ਲੁਟੇਰਾ ਆ ਜਾਂਦਾ ਕੋਈ ਕੁਛ ਖਿੱਚ ਕੇ ਲੈ ਜਾਂਦਾ ਕੋਈ ਖਿੱਚ ਕੇ ਕੋਈ ਕਿਸੇ ਨੂੰ ਮਾਰ ਭੰਨ ਕਰ ਦੇਂਦਾ ਅੱਜ ਕੱਲ ਬਹੁਤ ਸਮਾਂ ਖ਼ਰਾਬ ਆ ਗਿਆ ਅੱਜ ਕੱਲ ਤਾਂ ਆਪਣਾ ਵੀ ਧਿਆਨ ਦੋ ਆਪਣੇ ਆਈਡ ਸਾਈਡ ਦਾ ਵੀ ਧਿਆਨ ਦੋ
ਹਾਂਜੀ ਭੈਣ ਜੀ ਐਹ ਤਾਂ ਹੈ ਹੀ ਚਲੋ ਭੈਣ ਜੀ ਚੰਗਾ ਸਤਿ ਸ਼੍ਰੀ ਕੱਲ ਮੈਂ ਕਰਾਂਗੀ ਫਿਰ ਤੁਹਾਨੂੰ ਫੋਨ ਹਾਂਜੀ, ਹਾਂਜੀ